ਹੈਲੋ ਸਤਿ ਸ੍ਰੀ ਅਕਾਲ ਜੀ
ਕਾਲ ਹੋਰ ਦੱਸੋ ਕੀ ਹਾਲ
ਬਸ ਜ ਵਧੀਆ ਹੈਗੇ ਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ
ਬਸ ਮੇਰੇ ਵੀ ਵਧੀਆ ਹੈ, ਮ ਤੁਹਾਨੂੰ ਯਾਦ ਹੀ ਕਰ ਰਹੀ ਸੀ। ਕਾਫ਼ੀ ਚਿਰ ਹੋ ਗਿਆ, ਅਸੀਂ ਮਿੱਲੇ ਹੀ ਨਹੀਂ।
ਹਾਂ ਯਾਰ ਮਿਲੇ ਹੋਏ ਤਾਂ ਬਹੁਤ ਟਾਈਮ ਹੋ ਗਿਆ ਬਸ, ਤੁਹਾਨੂੰ ਪਤਾ ਹੀ ਹੈ ਮੈਂ ਕਿੰਨਨੀ ਬੀਜ਼ੀ ਰਹਿੰਦੀ ਹਾਂ, ਤੇ ਤੁਸੀਂ ਅਹ ਆਣਾ ਨੀ ਹੁਣ? ਤਿਆਰੀਆਂ ਨਹੀਂ ਕਰਨੀਆਂ ਵਿਆਹ ਦੀਆਂ?
ਹਾਂ ਓਹੀ, ਓਹੀ ਸੋਚ ਰਹੀ ਸੀ ਮੈਂ। ਹੁਣ ਵਿਆਹ ਹੈਗਾ ਤੇ ਉਹਨਾਂ ਦਾ। ਤੇ ਫੇਰ ਆਵਾਂਗੀ ਮੈਂ, ਹੁਣ ਛੁੱਟੀਆਂ ਲੈਂਦੀ ਹਾਂ। ਫਿਰ ਆਵਾਂਗੀ
ਹਾਂ ਫੇਰ ਤਿਆਰੀ ਵੀ ਤੇ ਕਰਨੀ ਹੈ ਯਾਰ।
ਹਾਂ ਹਾਂ ਤਿਆਰੀ ਵੀ ਕਰਨੀ ਏ, ਸਾਰੇ ਫੰਕਸ਼ਨ ਚ ਡਿਫਰੈਂਟ ਡਿਫਰੈਂਟ ਕੱਪੜੇ ਪਾਵਾਂਗੇ।
ਹਾਂ ਮੈਂ ਤੇ ਕਹਿੰਦੀ ਪਈ ਹਾਂ ਮੈਂ, ਮੈਂ ਤੇ ਕਹਿੰਦੀ ਪਈ ਆਂ ਮੈਚਿੰਗ ਵੀ ਕਰਾਂਗੇ।
ਹਾਂ-ਹਾਂ, ਮੈਚਿੰਗ ਵੀ ਕਰ ਲੈਂਨੇ ਹਾਂ। ਉਹ ਕਰ, ਹਲਦੀ ਹੈ ਐਵੇਂ ਦੇ ਫੰਕਸ਼ਨ ਚ ਤੁਸੀਂ ਮੈਚਿੰਗ ਕਰ ਸਕ ਦੇ, ਜਿਵੇਂ ਹਲਦੀ ਮਹਿੰਦੀ ਹੋ ਗਈ ਯਾ ਉਹ ਡੀਜੇ ਪਾਰਟੀ ਵਗੈਰਾ ਹੁੰਦੀ ਹੈ, ਅਸੀਂ ਉਹਦੇ ਤੇ ਟਵਿਨਿੰਗ ਕਰ ਸਕਦੇ ਆ।
ਹਾਂ ਉਹੀ ਨਾ, ਕਜ਼ਨਸ ਕਜ਼ਨਸ ਦਾ ਸਾਡਾ ਮੈਚਿੰਗ ਹੋ ਜਾਏਗਾ ਥੇ ਗੀ ਹੈਨਾ, ਤੇ ਮੈਨੂੰ ਇਹ ਦੱਸੋ ਕਿ ਅ ਸਭ ਤੋਂ ਪਹਿਲੇ ਆਪਾਂ ਸਗਨ ਤੇ ਕੀ ਪਾਣੈ।
ਸ਼ਗਨ ਤੇ ਅਸੀਂ ਨਾ, ਡਰੈਸੀਅ ਸੂਟ, ਦੋਨਾਂ ਚੋਂ ਕੀ ਪਾਈਏ
ਤੇ ਵੈਸੇ ਸੂਟ ਹੀ ਚੱਲੇਗਾ, ਨਹੀਂ?
ਮੈਂ ਇੱਕ ਸ਼ਗਨ ਤੇ ਇਹ ਹੋ ਜਾਏਗਾ ਨਾ ਫਿਰ ਸੂਟ ਅਸੀਂ ਜਾਗੋ ਤੇ ਵੀ ਪਾਵਾਂਗੇ, ਪਾਠ ਤੇ ਵੀ ਪਾਵਾਂਗੇ। ਤੇ ਸੂਟ ਤੇ ਦੋ ਦੋ ਵਾਰ ਹੋ ਹੀ ਜਾਏਗਾ, ਔਰ ਜੋ ਅਸੀਂ ਹਲਦੀ ਵਾਲੀ ਡਰੈਸ
ਅਰੇ ਸਗਨ ਤੇ ਵੀ, ਹਾਂ ਸਗਨ ਤੇ ਪਤਾ ਸਗਨ ਤੇ ਇਹਨਾਂ ਨੇ ਵਧੀਆ ਪ੍ਰੋਗਰਾਮ ਕਰਨੈ, ਸਗਨ ਨਾ ਇਹ ਬਾਹਰ ਕਰਨਗੇ।
ਅੱਛਾ ਅੱਛਾ, ਫ਼ੇਰ ਤੇ ਅਸੀਂ ਡਰੈਸ ਲੈ ਲੈਂਦੇ ਹਾਂ ਕੋਈ
ਹੈ ਨਾ, ਹਾਂ। ਉਹੀ ਕਹਿੰਦੀ ਪਈ ਆ ਮੈਂ ਵੀ। ਤੇ ਫੇਰ ਉਸ ਤੋਂ ਬਾਅਦ ਪਾਠ ਤੇ, ਹਾਂ ਡਰੈਸ ਹੀ ਲਲਾਂਗੇ। ਤੇ ਸਵਾਏਂ ਚੰਗੀਆਂ ਕੀ
ਮੈਂ ਤੇ ਕਹਿ ਰਹੀਂ ਹਾਂ ਦੇਖੋ ਸੁਆਂ ਇੰਨਾ ਟਾਈਮ ਨੀ ਹੈਗਾ ਨਾ, ਕਿਉਂਕਿ ਫੇਰ ਇੰਨੀ ਸਾਰੀ ਡਰੈਸਾਂ ਹੈਗੀਆਂ, ਹੁਣ ਸਾਰੀ ਥੋੜੀ ਸਵਾ ਸਕਦੇ ਹਾਂ ਅਸੀਂ। ਅਸੀਂ ਸੂਟ ਵੂਟ ਸੁਆ ਲਾਂਗੇ, ਜਿਵੇਂ ਸੂਟ ਆਪਣੇ ਆਪਣੇ ਡਿਜ਼ਾਇਨ ਲੈ ਕੇ ਕੇ ਸਵਾ ਲਾਂਗੇ ਤੇ ਡਰੈਸਾਂ ਅਸੀਂ ਬਾ ਦੇਖ ਲੈਂਦੇ ਏਂ। ਅਪਨੇ ਸ਼ਹਿਰ ਚੋਂ ਹੀ ਦੇਖ ਲਾਂਗੇ, ਅਪਨੇ ਸ਼ਹਿਰ ਚੋਂ ਨਹੀਂ ਪਸੰਦ ਆਈ ਤੇ ਕਿੱਥੇ ਬਾਹਰ ਚੱਲ ਜਾਂਗੇ।
ਹਾਂ ਉਹੀ ਮੈਂ ਕਹਿ ਰਹੀ ਹਾਂ ਨਾ ਤੇ ਫਿਰ ਅ ਹ ਉਹਦੇ ਤੇ ਪਾ ਪਾਠ ਤੇ, ਪਾਠ ਤੇ ਤੇ ਦੇਖ ਸੂਟ ਹੀਂ ਪੈਣਗੇ ਹਾਂ, ਹੈਨਾ ਤੇ ਫੇਰ ਉਸ ਤੋਂ ਬਾਅਦ ਕਿਹੜਾ ਫੰਕਸ਼ਨ ਹੈਗਾ? ਇਹਨਾਂ ਨੇ ਜਾਗੋ ਬੜੀ ਵਧੀਆ
ਹਾਂ ਜਾਗੋ ਤੇ ਤਾਂ ਦੇਖੋ ਸੂਟ ਹੀ ਪਏਗਾ, ਓਬਵੀਅਸਲੀ ਗੱਲ ਏ।
ਹਾਂ
ਹਾਂ ਨਾਲ ਪਰਾਂਦਾ ਲਗਾਵਾਂਗੇ। ਇੱਕ ਤੇ ਮੈਂ ਓਹ ਵਾਲੀ ਗੁੱਤ ਬੜੀ ਟਰੈਂਡ ਚ ਨਹੀਂ ਚੱਲ ਰਹੀ, ਉਹ ਗੋਟੇ ਵਾਲੀ ਗੁੱਤ?
ਹਾਂ ਹਾਂ ਹਾਂ ਹਾਂ। ਹਾਂ, ਹਾਂ ਹਾਂ, ਹਾਂ ਔਰ ਓਹ ਘੁੰਗਰੂ ਵਾਲੇ ਵੀ ਚੱਲਦੇ ਪਏ- ਨੇ, ਉਹ ਕੁ ਘੁੰਗਰੂ ਲੱਗਦੇ ਨੇ ਗੁੱਤਾਂ ਤੇ, ਹੈਨਾ।
ਉਹ ਸ਼ਾਈਨਿੰਗ ਵਾਲੇ ਕੱਪੜੇ ਦਾ ਸੂਟ ਚੱਲ ਰਿਹਾ ਅੱਜ ਕੱਲ੍ਹ ਦੇ, ਮੈਂ ਤੇ ਵੇਖਿਆ। ਕਾਫੀ ਸ਼ਾਈਨਿੰਗ ਵਾਲਾ ਕੱਪੜਾ ਜੋ ਹੁੰਦਾ ਏ। ਹਾਂ, ਤੇ ਜਾਗੋ ਤੇ ਨਾ ਰਾਤ ਦੀ ਏ ਜਾਗੋ ਤੇ ਉਹ ਰਾਤ ਦੀ ਹੋਏਗੀ, ਤੇ ਉਹ ਸ਼ਾਈਨਿੰਗ ਵਾਲੇ ਕੱਪੜੇ ਦਾ ਸੂਟ ਸਵਾਨੇ ਆ, ਤੇ ਨਾਲ ਉਹ ਗੋਟੇ ਵਾਲੀ ਘੁੰ ਰੂ ਵਾਲੀ ਪਰਾਦਾ ਪਾ ਲਾਂਗੇ, ਤੇ ਨਾਲ ਟਿੱਕਾ ਲਗਾ ਲਾਂਗੇ, ਵੱਡਾ ਵੱਡਾ ਮੈਚਿੰਗ ਜਿਹੜੇ ਕਲਰ ਦੀ ਪਾਵਾਂਗੇ। ਮੈਚਿੰਗ ਉਹ ਟਿੱਕਾ ਲੈਵਾਂਗੇ, ਤੇ ਵਧੀਆ ਜਿ ਤਿਆਰ ਹੋ ਕਰਾਂਗੇ ਕ
ਫੰਕਸ਼ਨ ਤੇ ਨਾ ਜੋਰਜਟ ਦੀ ਸਾੜੀ ਬਨਾਗੇ। ਕ
ਹਾਂ। ਸਾੜੀ ਬਣ ਲਾਂਗੇ, ਜਿਵੇਂ ਕੋਈ ਹਮ ਹਾਂ। ਸਾਟਨ ਦੀ ਵੀ ਅੱਛੀ ਹੁੰਦੀ, ਸਹੀ ਕਰਿਓ, ਇਹ ਅਸੀਂ ਸ਼ਗਨ ਤੇ ਸਾੜੀ ਪਾ ਲਈਏ।
ਹਾਂ। ਵੈਸੇ ਪਾ ਸਕਦੇ ਹਾਂ। ਫਿਰ ਅਸੀਂ ਡੀ ਜੇ ਨਾਈਟ ਤੇ ਕੀ ਪਾਵਾਂਗੇ।
ਟੀ ਜੇ ਨਾਈਟ ਦੇਖਲ ਡਰੈਸ ਹੀ ਡੀ ਡੀ ਜੇ ਨਾਈਟ ਤੇ ਡ੍ਰੇਸ ਹੀ ਪਏਗੀ। ਦੇਖੋ, ਜੇ ਡੀ ਦੇ ਨਾਈਟ ਤੇ ਡਾਂਸ ਕਰਨਾ ਆਉਂਦਾ ਸਾੜੀ ਸੰਭਲਣੀ ਨਹੀ ਪਏਗੀ ਤੇ ਐਵੇਂ ਦੀ ਡਰੈਸ ਪਾਵਾਂਗੇ ਜੋ ਤੇ ਤੇ ਤੇ ਤੇ ਐਮ ਦੀ ਡੇ੍ਸ ਪਾਵਾਂ ਗੇ। ਜੋ ਕੰਫਰਟੇਬਲ ਵੀ ਹੋਏ ਔਰ ਵਧੀਆ ਵੀ ਹੋ ਔਰ ਅੱਛੇ, ਤਰੀਕੇ ਨਾਲ ਡਾਂਸ ਵੀ ਹੋ ਸਕ ਓ ਕੇ
ਵੈਸੇ ਡੀ ਜੇ ਨਾਈਟ ਤਾਂ ਅਸੀਂ ਕੁਝ ਵੈਸਟਰਨ ਪਾ ਸਕਦੇ ਹਾਂ।
ਹਾਂ। ਵੈਸਟਰਨ ਹੀ ਮੈਂ ਕਹਿ ਰਹੀ ਹਾਂ। ਵੈਸਟਰਨ ਡਰੈਸ ਕੋਈ ਪਾ ਲਈ ਏ ਵਧੀਆ ਜੀ।
ਹਾਂ। ਉਹਦੇ ਵਿੱਚ ਹੀ ਫੇਰ, ਉਹਦੇ ਵਿੱਚ ਪਤਾ, ਅਸੀਂ ਕੋ ਰੱਖ ਦਾਂਗੇ ਉਹਦੇ ਵਿੱਚ ਆਪਾਂ ਥੀਮ ਰੱਖ ਲਾਂਗੇ ਕਿ ਬਲੈਕ ਜਾਂ ਫਿਰ ਅ ਜਿਵੇਂ ਹੋਰ ਡਾਰਕ ਬਲੂ, ਨੇਵੀ ਬਲੂ ਜਿਵੇਂ ਹੋ ਗਿਆ। ਵੈਸੇ ਹਾਂ ਵੈਸੇ ਬਲੈਕ ਅੱਛਾ ਲੱ
ਹਾਂ। ਨਹਾਰ ਕਿਉਂਕਿ ਕੋਕਟੇ ਰਾਤ ਦੀ ਹੁੰਦੀ ਹੈ ਤੇ ਰਾਧ ਹੀ ਮਤਲਬ ਬਲੈਕ ਅੱਛਾ, ਲੱਗੇਗਾ। ਹਾਂ ਡਰੈਸ ਕੋਡ ਰੱਖ ਲਵਾਂਗੇ। ਡੀ ਜੇ ਦੀ
ਹਨਾ। ਉਹ ਠੀਕ ਰ ਰਹੇਗਾ, ਫੇਰ ਹਲਦੀ, ਮਹਿੰਦੀ ਵਾਸਤੇ ਤੇ ਆਪਾਂ ਉਹ ਸਵਾ ਲਾਂਗੇ ਕਿ ਹੁੰਦਾ ਨੀ ਜਿਵੇਂ ਟੋਪ ਹੁੰਦਾ ਏ ਹਨਾ। ਅ ਬਹੁਤ ਹੈਵੀ ਜਿਆ ਕੱਪੜਾ ਹੁੰਦਾ। ਜਿਹੜਾ ਮੋਤੀਆਂ ਵਾਲੇ ਹਨਾ ਹਟਾ ਹਾਂ ਹਾਂ ਔਰ ਥੱਲੇ ਸ਼ਰਾਰਾ ਹੁੰਦਾ
ਸ਼ਰਾਰਾ ਹੁੰਦਾ ਵੇਖਿਆ, ਮੈਂ ਵੇਖਿਆ ਕਾਫ਼ੀ ਵੇਖਿਆ।
ਹੈਨਾ ਹਾਂ ਉਹੀ ਨਾ ਉਵੇਂ ਤਾਂ ਬਹੁਤ। ਟਰੈਂਡਿੰਗ ਚੱਲ ਰਹੇ ਨੇ ਥੱਲੇ ਸ਼ਰਾਰਾ ਹੁੰਦਾ ਔਰ ਫਿਰ। ਤਾਂ ਜਿਵੇਂ ਕਰੋਪ ਟੋਪ ਨਹੀਪਾਉਣਾ, ਤੇ ਉਹਦੇ ਨਾਲ ਨਾ ਫਰੋਕ ਵਾਲੀ ਅ ਛੋਟੀ ਜਿਹੀ ਕੁੜ। ਕੁੜਤੀ ਬਣਦੀ ਹੈ। ਮਤਲਬ ਪੇਟ ਤੋਂ ਥੋੜੀ ਜਿਹੀ ਲੰਬੀ ਆਉਂਦੀ ਹੈ। ਬਸ ਔਰ ਕਟ। ਸਲੀਵਸ ਹੁੰਦੇ ਨੇ ਉਹ।
ਹਾਂ, ਹਾਂ ਇੱਕ ਤੇ ਉਹ ਵੀ ਹੁੰਦਾ ਨਾ। ਕਰੋਪ ਟੋਪ ਹੁੰਦਾ ਸ਼ਰਗ ਟਾਈਪ ਵੀ ਹੁੰਦਾ। ਹੁੰਦਾ ਏ। ਲੋਂਗ ਸ਼ਰਗ ਨੈਟ ਵਾਲਾ ਨੈਟ ਵਾਲਾ ਸ਼ਰਗ ਹੁੰਦਾ ਏ।
ਉਹ ਤੇ ਪੁਰਾਣਾ ਹੋ ਗਿਆ। ਰਿਵਾਜ਼ ਹੁਣ।
ਅੱਛਾ, ਮੈਂ ਵੇਖਿਆ ਸੀ। ਨੈਟ ਵਾਲਾ ਸ਼ਰਗ ਸੀ। ਉਹਦੇ ਉੱਤੇ ਉਹਦਾ ਨਾ ਨਵੀਂ ਸੀ। ਵੀਡੀਓ, ਪਤਾ ਨੀ ਹੁਣ।
ਕੱਪੜੇ ਫਿਰ ਪਤਾ ਹੈ। ਜਿਹੜਾ ਅਨਾਰ ਕਲੀ ਵਾਲਾ ਸੂਟ ਨਹੀ ਹੁੰਦਾ।
ਹਾਂ -ਹਾਂ।
ਅਨਾਰਕਲੀ ਵਾਲੇ ਸੂਟ ਇੱਕ ਮਤਲਬ ਉਹਦੇ ਚ ਨਾ ਮਤਲਬ। ਨੀ ਹੋਵੇਦਾ ਉਊਟ ਪਾਵਾਂ ਹੁੰਦਾ ਏ ਉਹ।
ਹਾਂ, ਵਿਦਾਊਟ ਬਾਹਵਾਂ ਹੁੰਦਾ।
ਹਾਂ, ਲੌਂਗ। ਆਉਂਦਾ ਹੈ। ਪੈਰਾਂ ਤੱਕ ਆਉਂਦਾ ਹੈ। ਔਰ, ਉਹਦੀ ਚੁੰਨੀ ਤੇ ਨਾ ਬਹੁਤ ਮੋਟੀ ਬਹੁਤ ਚ। ਮੋਟੀ ਲੈਸ ਲੱਗਦੀ ਏ।
ਹਾਂ। ਮੋੜ ਮੋਟੀ, ਲੈ ਸਕਦੀ ਆ ਲੈਸ ਉਹ ਨਾ ਬੜੀ ਵਧੀਆ ਹੁੰਦੀ ਹੈ ਮੈਂ ਵੇਖ।
ਹਾਂ, ਹਾਂ, ਹਾਂ, ਹਾਂ, ਹਾਂ, ਹਾਂ ਓਹੀ, ਉਹੀਓ ਅਣਾ। ਹਾਂ। ਫੇਰ ਪਤਾ, ਅੱਜ ਕੱਲ ਵਾਈਟ ਦਾ ਬਹੁਤ ਟਰੈਂਡ। ਚੱਲ ਰਿਹਾ ਹੈ। ਵਾਈਟ, ਵਾਈਟ ਨਾ ਮਤਲਬ ਗਾਊਨ। ਥੱਲੇ ਵਾਈਟ ਹੋਣ, ਫਲਾਵਰਸ ਵਾਲੇ ਚੱਲਦੇ ਪਏ ਨੇ, ਔਰ ਉਹਦੇ ਨਾਲ ਯੈਲੋ ਜਿਵੇਂ ਹਲਦੀ। ਤੇ ਅਸੀਂ ਇਹ ਵੀ ਪਾ ਸਕਦੇ ਹਾਂ। ਆਪਣਾ ਅਸੀਂ ਕੋਂਬੀਨੇਸ਼ਨ ਰੱਖ ਸਕਦੇ ਹਾਂ। ਵਾਈਟ ਔਰ ਯੈਲੋ ਦਾ। ਬਹੁਤ ਪਿਆਰਾ ਲੱਗਦਾ।
ਹਾਂਜੀ ਹਾਂਜੀ।
ਫੇਰ ਕਿਉਂਕਿ ਫੁੱਲ ਐਲੋ ਤੇ ਮਤਲਬ ਥੋੜਾ ਅਜੀਬ ਲੱਗਦਾ ਨਾ। ਉਹਦੇ ਵਿੱਚ ਔਰ ਪਤਾ ਹੈ। ਇੱਕ ਮੈਂ ਉਹ ਵੀ ਦੇਖਿਆ ਜਿਵੇਂ ਸਕਰਟ ਹੁੰਦੀ ਹੈ ਨਾ ਅਲੱਗ ਅਲੱਗ। ਪੱਟੀਆਂ ਹੋ ਗਈਆਂ ਅਲੱਗ ਅਲੱਗ ਕਲਰਸ ਦੀਆਂ ਦੇਖਿਆ ਉਹ ਵਾਲਾ। ਹਨਾ ਅ ਅਲੱਗ ਅਲੱਗ ਇੱਕ। ਪੱਟੀ ਸਾਰੇ ਕਲਰਸ ਦੀ ਹੈਨਾ ਫਿ। ਥੋੜਾ ਗ੍ਰਨਸ ਦੇ ਵਿੱਚ ਜਿਆਦਾ ਆਏਗਾ ਉਹ ਮਹਿੰਦੀ ਵਾਸਤੇ ਆਊਟਫਿਟ ਬੈਸਟ ਰਹੇਗਾ।
ਹਾਂ ਵੇਖੀਏ ਮੈਂ ਤੇ ਇੱਕ ਮੈਨੂੰ ਉਵੇਂ ਦਾ ਸਵਾਉਨਾ ਹੈ ਓ ਵਾਈਟ ਕਲਰ ਦਾ। ਨਾ ਸੂਟ ਹੁੰਦਾ ਏ। ਤੇ ਸ਼ਾਇਨਿੰਗ ਵਾਲਾ ਹੀ ਹੁੰਦਾ ਹੈ ਉਹ ਵਾਈਟ ਕਲਰ ਦੀ ਕੱਪੜਾ ਜੋ ਹੁੰਦਾ ਹੈ। ਤੇ ਉਹ ਤੇ ਨਾ ਉਹਦੇ ਚ ਅ ਫਲਾਵਰਸ ਬਣੇ ਹੁੰਦੇ ਆ। ਉਹ ਮੈਂ ਵੇਖੀਏ ਤੁਹਾਨੂੰ ਐ ਸਮਝ ਨੀ ਆਏਗਾ ਮੈਂ ਤੁਹਾਨੂੰ ਫੋਟੋ ਭੇਜਾਂਗੀ। ਉਵੇਂ ਦਾ ਮੈਨੂੰ ਸੁਆਣਾ ਕੁੱਛ।
ਹਾਂ ਮੈਂ ਤੇ ਅਹ ਹਲਦੀ ਮਹਿੰਦੀ ਵਾਸਤੇ ਇਹੀ ਸੋਚ ਰੱਖਿਆ ਕਿ ਸਵਾਗੀ। ਮਤਲਬ ਦੋਨੋ ਮੇਰੇ ਸੇਮ ਸੇਮ ਹੀ ਹੋਣਗੇ ਬਸ ਥੋੜਾ ਜਿਹਾ ਹਟ ਕੇ ਹੋਏਗਾ ਮੇਰਾ ਮਹਿੰਦੀ ਦਾ ਨਾ। ਮੈਂ ਕਿਉਂਕਿ ਉਹਦੇ ਵਿੱਚ ਹਲਦੀ ਵਿੱਚ ਜਿਵੇਂ ਸ਼ਰਾਰਾ ਹੋ ਗਿਆ ਉਹਦੇ ਵਿੱਚ ਅਹ। ਮੈਂਹਿੰਦੀ ਵਿੱਚ ਸਕਰਟ ਹੋ ਗਈ। ਕਲੀਆਂ ਵਾਲੀ ਜਿਹੜੀ ਹੁੰਦੀ ਹੈ ਨਾ ਇੱਕ ਇੱਕ ਕਲੀ ਅਲੱਗ ਅਲੱਗ ਕਲਰ। ਸੀ ਹੋ ਗਈ ਉਹ ਚੁੰਨੀ ਉਹਦੇ ਵਿੱਚ ਗ੍ਰੀਨ ਕਲਰ ਦੀ। ਹਾਂ ਫਿਰ ਉਹਨਾਂ ਜੁਵਲਰੀ ਹਾਂ ਫਿਰ ਜੂੈਲਰੀ ਵਿੱਚ।
ਚ ਜਾਣੀਏ ਫਿਰ ਚੱਪਲਾਂ ਵੀ ਸਾਰੀ ਡਰੈਸਾਂ ਦੇ ਨਾਲ। ਡਿਫਰੈਂਟ ਡਿਫਰੈਂਟ ਚੱਪਲਾਂ ਵੀ ਹੋਣ ਤੇ। ਜਾਂ ਜਵੈਲਰੀ ਡਿਫਰੰਟ ਹੋਏਗੀ ਤੇ ਹੇਅਰ ਦੀ ਅਸੈਸਰੀ ਵੀ ਲੈਣੀ ਪਏਗੀ ਕਿਹੜੇ ਕਿਹੜੇ ਹੇਅਰ ਸਟਾਈਲ ਕਰਨੇ ਆ ਉਹ ਵੀ
ਹਾਂ ਅਰੇ ਮੇ ਹਾਂ ਹਾਂ ਮੇਨ ਡਰੈੱਸ ਦੈ ਦੱਸੋ ਕਿ ਮੇਨ ਡਰੈਸ ਜਿਹੜੀ ਵਿਆਹ ਤੇ ਪਾਣੀ ਹੈ ਉਹ ਕਿਵੇਂ ਬਣਵਾਵਾਂਗੇ ਯਾਰ ਬਹੁਤ ਖ਼ਰਚਾ ਹੋਸਣ ਹੈ।
ਬਹੁਤ ਖਰਚ ਉਹ ਤੇ ਖਰਚਾ ਹੋਏਗਾ ਹੀ ਦੇ ਕੋਣ ਸਾਰੇ ਫੰਕਸ਼ਨਾਂ ਤੇ ਅਲੱਗ -ਅਲੱਗ ਕੱਪੜੇ ਪਾਣੇ ਹਾਂ ਔਰ ਸਾਨੂੰ ਇਹ ਵੀ ਨਹੀਂ ਹੈ ਕਿ ਹਲਕੇ ਫੁਲਕੇ ਪਾਣੇ ਆ ਔਰ ਸਿੰਪਲ ਸਿੰਪਲ ਪਾਂਣੇ ਆ ਸਾਨੂੰ ਪਾਣੇ ਵਧੀਆ ਕੱਪੜੇ
ਹਾਂ ਉਹ ਤੇ ਹੈ ਹੀ ਐ ਫੇਰ ਅ ਅੱਛੇ ਕੱਪੜੇ ਪਾਵਾਂਗੇ ਘਰ ਦਾ ਵਿਆਹ ਹੈਗਾ ਹੈ।
ਹੁਣ ਘਰ ਦੇ ਟੀਸ਼ਰਟ ਤੇ ਚ ਜਾ ਨਹੀਂ ਸਕ- ਦੇ ਹੁਣ ਨਵੇਂ ਉਹਹੀ ਲੈਣਾ ਪਏਗਾ ਡਰੈਸਿਸ ਹੀ ਲੈਣੀਆਂ ਪਏਗੀਆਂ
ਫੇਰ ਨਾ ਅ ਹੀਲਸ ਅਸੀਂ ਉੱਥੋਂ ਦੀ ਲੈਲਾਂਗੇ ਜਿੱਥੇ ਅਸੀਂ ਪਿਛਲੀ ਵਾਰੀ ਨੀ ਲੈ ਕੇ ਆ ਸੀ ਉਹਦੇ ਕੋਲ ਬੋਹੋਤ ਵਰਾਇਟੀ ਸੀ ਬੋਹੁਤ ਜ਼ਿਆਦਾ।
ਹਾਂ ਓਹ ਤੋਂ ਲੇਲਾਂਗੇ ਹੀ ਤੁਸੀਂ ਛੋੜੋ ਪਹਿਲੇ ਡਰੈਸਿਸ ਦਾ ਸੋਰਟ ਆਊਟ ਕਰੋ ਡਰੈਸਿਸ ਕਿੱਥੋਂ ਲੈਣੀ ਹੈ?
ਹਾਂ ਉਹ ਤੇ ਫੇਰ ਸਾਨੂੰ ਜਾਣਾ ਹੀ ਪਏਗਾ ਘੁੰਮਣਾ ਫਿਰਨਾ ਸ਼ੁਰੂ ਕਰਨ ਤਾਂ ਹੀ ਤੇ ਮੈਂ ਕਹਿੰਦੀ ਪਈ ਆਹ ਘਰ ਆ ਜਾਉ ਹੁਣ ਚਲਾਂਗੇ ਹੁਣ। ਟਿਕਟਾ ਕਰਾ ਲਓ ਫਿਰ ਹੋਣੀਆਂ ਨਹੀਂ ਟਿਕਟ ਕਿਉਂਕਿ ਰਸ਼ ਬਹੁਤ ਹੋਇਆ ਦਾ ਹੈਨਾ ਰਸ਼ ਬਹੁਤ ਜਿਆਦਾ ਹੋਇਆ ਦਾ। ਕੱਲ ਤੇ ਟਿਕਟ ਬੁੱਕਸ ਹੋ ਹੀ ਨਹੀਂ ਪਾ ਰਹੀ ਹੈ।
ਹਾਂ ਹਾਂ ਮੈਂ ਟਿਕਟ ਬੁੱਕ ਕਰਾਣੀ ਹ ਜਲਦੀ ਜਲਦੀ ਕਰ ਆਵਾਂਗੀ ਫਿਰ ਸ਼ੋਪਿੰਗ ਵੀ ਕਰਨੀ ਹੈ। ਜਿਆਦਾ ਟੈਮ ਥੋੜੀ ਹੈਗਾ ਹੁਣ ਵਿਆਹ ਨੂੰ-
ਨਾ- ਨਾ ਟਾਈਮ ਤੇ ਬਿਲਕੁਲ ਨੀ ਰਹਿ ਗਿਆ ਹੁਣ ਨਾ ਬਸ ਤਿਆਰੀਆਂ ਸ਼ੁਰੂ ਕਰੋ। ਤੇ ਬਸ ਫਿਰ ਇੰਜੋਏ ਕਰੋ ਹਾਂ ਤੇ ਫਿਰ ਇਹ ਤੁਸੀਂ ਬੱਚੇ ਨਾ ਲੈ ਕੇ ਆਣਾ ਆਪਣੇ।
ਹਾਂ-ਹਾਂ ਠੀਕ ਏ ਠੀਕ
ਹਾਂ ਕੱਲੇਈ ਆਣਾ ਬੱਚੇ ਨਾ ਲਿਆਣਾ ਨਾਲ ਫਿਰ ਸ਼ੋਪਿੰਗ ਨੀ ਹੋ ਪਾਏਗੀ।
ਹਾਂਜੀ ਸਹੀ ਕਹਿ ਰਹੇ ਹੋ, ਹਾਂ ਠੀਕ ਏ ਠੀਕ ਏ
ਹਾਂ ਚੱਲ ਫਿਰ ਜਲਦੀ ਆ ਜਾਣਾ ਹੈਣਾ। ਹਾ ਚਲੋ ਫਿਰ ਠੀਕ ਹੈ ਜੀ। ਸਸ੍ਰੀਕਾਲ ਸਤਸ਼੍ਰੀਕਾਲ। ਬਾਏ -ਬਾਏ ਬਾਏ।
ਚਾਹ ਬਣ ਗੀਆਂ ਮਜ਼ਾ ਆਏਗਾ।